ਹ ਹਾਂਜੀ ਨਮਸਕਾਰ ਜੀ ਸਤਿ ਸ਼੍ਰੀ ਅਕਾਲ।
ਉਹ,
ਬਸ ਠੀਕ ਹੈ ਤੁਸੀਂ ਸੁਣਾਓ।
ਬਸ ਬੜੀਆ, ਮੈਨੂੰ ਵੀ ਠੀਕ ਆਪ ਸੁਣਾਈ ਕੀ ਗੱਲ ਹੈ ਹੋਰ,
ਬਸ ਮੈਂ ਤਾਂ ਬਸ ਅ ਹਡੇ ਤਾਂ ਇਹੀ ਕੰਮ ਹੀ ਕਰ ਰਹੇ ਸੀਗੇ
ਅੱਛਾ ਹਾਂ ਮੈਨੂੰ ਵੀ ਬਾਈ ਦੀ ਥੋੜੀ ਸੀ ਸ਼ਾਦੀ ਵਾਦੀ ਕਿਤੇ ਪੜ ਗਈ ਵੀ ਮੈਂ ਸ਼ੋਪਿੰਗ ਕਰਨੀ ਆ ਮੈਂ ਔਨਲਾਈ ਥੋੜਾ ਕੁਛ ਸਰਚ ਅਸੀਂ ਕਰ ਰਹੀ
ਅੱਛਾ
ਹਮ ਫਲਾਈਨ ਵਿੱਚ ਟਾਈਮ ਹੀ ਨਹੀਂ ਮਿਲਦਾ ਕਹੀ ਜਾਣੇ ਕ ਤਾਂ ਸੋਚਾ ਚਲੋ ਔਨਲਾਈਨ ਹੀ ਇੱਕ ਬਾਰ ਦੇਖ ਲਤੇ ੋੜਾ
ਹਮ ਸਹੀ ਗੱਲ ਹੈ ਇਹ ਬਿਲਕੁਲ ਸਹੀ ਗੱਲ ਗ ਇਹ ਤਾਂ ਅੱਜ ਕੱਲ ਤਾਂ ਟਾਈਮ ਹੈ ਹੀ ਨੀ ਕਿਸੇ ਕੋਲ ਵੀ ਬੱਸ
ਨਹੀਂ ਅਗਰ ਚਲੋ ਹੈ ਵੀ ਫਿਰ ਵਹੀ ਵਾਲੀ ਬਾਤ ਹੈਮ ਔਰ ਤੋਂ ਵੈਸੇ ਜ਼ਿਆਦਾ ਟਮ ਲੱਗ ਜਾਂਦਾ ਚਲੋ ਆਪਣਾ ਪਹਿਲੇ ਸਰਚ ਕਰਲੋ ਫੋਨ ਪੇ
ਹਮ ਸਹੀ ਗੱਲ ਆ ਪਰ ਇਹ ਚੀਜ਼ ਨਾ ਜਿਹੜੀ ਦੋਵੇਂ ਚੀਜ਼ਾਂ ਇਹ ਇਹ ਨੁਕਸਾਨ ਹੈ ਬਸ ਜਿਹੜਾ ਫਲਾਈਨ ਜਿਹੜਾ ਔਨਲਾਈਨ ਸ਼ੋਪਿੰਗ ਹੈ ਨਾ ਆਪਾਂ ਨੂੰ ਚਲੋ ਕਿਤੇ ਨਾ ਕਿਤੇ ਸਹੂਲਤ ਮਿਲ ਜਾਂਦੀ ਹੈ ਪਰ ਫੇਰ ਵੀ ਆਪਣੀ ਸਿਹਤ ਲਈ ਸ ਹੀ ਹੈ ਜਿਹੜਾ ਆਪਾਂ ਕਿਤੇ ਜਾਂਦੇ ਸਿਰਫ ਇੱਕ ਜਗ੍ਹਾ ਤੇ ਬੈਠ ਕੇ
ਹਾਂ ਬਸ ਲੋਕੋ ਵਿੱਚ ਦੇਖੋ ਆਲਸ ਪੈਂਦਾ ਹੋ ਗਿਆ ਕਿ ਮਤਲਬ ਘਰ ਬੈਠੇ ਥੇ ਵਿੱਚ ਆਪਣੇ ਕੱਪੜੇ ਆਸਾਨੀ ਸੇ ਮਿਲ ਜਾਏਗੇ
ਹਮ ਹਮ ਹਮ ਉਹ ਉਸੇ ਚ ਆਪਣੀ ਆਪਣੀ ਸਿਹਤ ਦਾ ਵੀ ਬੁਰਾਾਲ ਹੁੰਦਾ ਹੈ ਉਹ ਦਾ ਕਰਕੇ, ਬ
ਚ ਜ਼ਿਆਦਾ ਹੈ ਕਿ
ਹਾਂ ਬਸ ਉਹੀ ਹੈ, ਮੇਨ ਡ ਉਹਦੀ ਡਿਸਕਾਊਂਟ ਦੀ ਗੱਲ ਹੁੰਦੀ ਹੇ।
ਹਾਂਜੀ।ਆਲੰਦੀ ਹੁਂ ਕੁਛ ਡਿਸਕਾਊਂਟ ਨਾ ਹੁਂਦਾ ਉਹ ਤਾ ਬਸ ਹੈਗੀ ਹਾਂ, ਠੀਕ ਹੈ।ਚੀਜ਼ ਮਿਲ ਜਾਂਦੀ ਹੈ।
ਹਾਂ ਬਸ ਉਹੀ ਹੈ ਚੀਜ਼।ਬੜਾ-ਬੜਾ ਮੁਸ਼ਕਿਲ ਫਿਰ ਹੋ ਗਿਆ ਦਾ ਔਨਲਾਈਨ ਦਾ
ਨਹੀਂ ਮੈਨੂੰ ਤਾਂ ਬਤਾ ਹੈ।ਸੱਚੀ ਦੋ ਦੁਕਾਨ ਦੇ ਵਿੱਚ ਜਾ ਕੇ ਦੇਖਣਾ, ਪਸੰਦ ਲੱਗਦਾ ਹੈ।ਚੀਜ਼ ਦੇਖ ਕੇ ਕੱਪੜਾ ਪਾਉਣ ਦ ਟਰਾਇਲ ਵਗੈਰਾ ਕਰਕੇ
ਹੁੱ, ਹੁੱ।ਸਹੀ ਗੱਲ ਹੇ। ਨਾਲੇ ਦ ਦੂਜੀ ਗੱਲ ਇਹ ਹੈ ਕਿ ਆਪਾਂ ਜਦੋਂ ਬਾਹਰ ਜਾਂਦੇ ਹਾਂ ਨਾ ਕਿਤੇ ਨਾ ਕਿਤੇ ਕਿੱਥੇ ਦ ਕੁਛ ਵੀ ਹੈ ਉਹਦਾ ਮਤਲਬ ਕਿ ਵੈਸੇ ਸਿਹਤ ਦਰੁਸਤ ਮਤਲਬ ਕਿ ਸਹੀ ਰਹਿੰਦੀ ਹੈ।
ਜੀ-ਜੀ-ਜੀ ਅ ਵਿਓ-ਵਿਓ ਦੇਖੋ ਔਨਲਾਈਨ ਹਮ ਕੁਛ ਤਾਂ ਥੋੜਾ ਉਸਮੇ ਇੱਕ ਕ ਹਫ਼ਤੇ ਕ ਟਾਈਮ ਵੀ ਲਗ ਜਾਦਾ ਹੈ ਕੁਛ ਚੇਜ ਵਗ ਵਗੈਰਾ ਨਹੀਂ ਹੋ ਪਾਤਾ ਸਾਹਮਣੇ ਸੇ ਔਫਲਾਈਨ ਲੈ ਰਹੇ ਹੋ ਤੋਂ ਕੱਪੜਾ ਦੁਕਾਨ ਪੇ ਜਾ ਕੇ ਤੁਰਨਤ ਦੀ
ਹਾਂ ਬਸ ਸਹੀ ਹੈ ਔਰ ਜੇ ਵੀ ਹੈ ਨਾ ਇਹ ਵੀ ਹੈ ਨਾ, ਕਿ ਉਸ ਤੋਂ ਬਾਅਦ ਫਿਰ ਚੇਂਜ ਨਹੀਂ ਹੋ ਸਕਦਾ। ਹੋਰ ਚੀਜ਼ ਜਿਹੜੀ ਦੁਕਾਨ ਤੇ ਹਾਂ ਬਸ, ਗੱਲ ਤੁਹਾਡੀ ਬਿਲਕੁਲ ਸਹੀ ਹੈ। ਕਿ ਜਿਹੜਾ ਜੜ ਜਿਹੜਾ ਕੱਪੜਾ ਫਿਰ ਚੇਂਜ ਨਹੀਂ ਹੁੰਦਾ
ਕੁਛ ਔਨਲਾਈਨ ਮੇਂ ਨਾ ਫਰੋਡ ਵੀ ਬਹੁਤ ਹੋ ਰਿਹਾ ਹੈ। ਇਤੇ ਇਤਨੇ ਸੇਮ ਨੰਬਰ ਕੇ ਸੇਮ ਲਿੰਕ ਪੇ ਬਹੁਤ ਸਾਰੀ ਚੀਜ਼ੇ ਹੋ ਗਈ ਹੈ ਪੇਮੈਂਟ ਕਿਸ ਕਹੀ ਚਲੇ ਜਾ ਤੇ ਜੋ ਚੀਜ਼ ਆਪ ਮੰਗਵਾਓੋ, ਸੇਮ ਨੀ ਆਂਦੀ ਤੇ
ਹਮ।ਸਹੀ ਗੱਲ ਹੈ।ਬਸ ਬੜਾ ਇਸ਼ੂ ਆਈ ਹੈ, ਬਸ ਕੀ ਕਰਿਏ।
ਹਮ ਲੇਕਿਨ ਫਿਰ ਵੀ ਲੋਕ ਇਤਨਾ ਆਲ ਆਲਕ ਸੁੌਦੇ ਕਿ ਚਲੋ ਠੀਕ ਹੈ ਜੋ ਵੀ ਮਿਲ ਰਿਹਾ ਹੈ ਜੈਸ ਚਲੋ ਲੈਨ ਦੋ ਇਹ ਤਾਂ ਉਸ ਠੀਕ ਰ ਤਾਂ ਚਲੋ ਪਾਸ ਵਿੱਚ ਕੋਈ ਮਾਰਕੀਟ ਵਿੱਚ ਨੀ ਹੈ ਤੇ ਚਲੋ ਆਪਣਾ ਔਨਲਾਈਨ ਖਰੀਦ ਲਿਆ ਕੋਈ ਐਮਰਜੈਂਸੀ ਪੜ੍ਹਦ ਹੁੰਦੀ ਸੀ ਲੇਕਿਨ ਅਗਰ ਤ ਤੁਮਾਰਾ ਕੋਈ ਮਾਰਕੀਟ ਹੈ ਤੋਂ-ਤੋਂ ਸਾਹਮਣੇ ਸੇ ਜਾ ਕੇ ਲੇਨਾ
ਹਮ ਬਸ ਬਿਲਕੁਲ ਉਹੀ ਹੈ ਨਾ ਉਹ ਤੁਹਾਡੀ ਇੱਕ ਤਾਂ ਪਤਾ ਕੀ ਚੀਜ਼ ਹੈ ਜਿਹੜੀ ਤੁਹਾਡੀ ਬੋਂਡਿੰਗ ਹੈ ਨਾ ਲੋਕਾਂ ਨਾਲ। ਉਹ ਲੋ ਲੋਕਾਂ ਨਾਲ ਬੋਂਡਿੰਗ ਬੜੀ ਰਹਿੰਦੀ ਹੈ ਹੁਣ ਆਪਾਂ ਇੱਕ ਟਾਈਮ ਤਾਂ ਤੁਸੀਂ ਇਹ ਦੇਖੋ ਕਿ ਆਪਾਂ ਜਦੋਂ ਔਫਲਾਈਨ ਕਰਦੇ ਹ। ਠੀਕ ਹੈ ਨਾ ਤਾਂ ਆਪਣਾ ਫਿਰ ਮਤਲਬ ਸਿਹਤ ਤੇ ਅਸਰ ਨਾ ਆਪਣੀ ਮਤਲਬ ਕੁਛ ਹਿਲ ਜੁਲ ਕੀਤੀ ਹਨਾ। ਉਸ ਚੀਜ਼ ਨਾਲ ਤੁਆਡਾ ਸੋਸ਼ਲ ਸਰਕਲ ਬਹੁਤ ਕਟ ਰਹ ਜਾਂਦਾ। ਇਹ ਜਿਹੜਾ ਵੀ ਜਿੰਨਾ ਵਿ ਸੋਸ਼ਲ ਸੋਸ਼ਲ ਸਕਲ ਉਸ ਚੱਕਰ ਚ ਫੇਕ ਹੋ ਗਿਆ।
ਹਾਂ ਯੂ ਤੋਂ ਹੈ ਪਰ ਦੇਖੋ ਨਾ ਔਫਲਾਈਨ ਵਿੱਚ ਹਮਾਰਾ ਆਪਣਾ ਬਾਰਗਿੰਗ ਮੇਂ ਆਸਾਨੀ ਚ ਹੋ ਤੇ ਮੋਲ ਭਾਵ ਥੋੜਾ ਸਾ ਦੁਕਾਨਾਰ ਵਿੱਚ ਹੋ ਜਾਤਾ ਆਸਾਨੀ ਔਫ ਔਨਲਾਈਨ ਮੈਂ ਤੁਮ ਕਿਆ ਹੀ ਮੋਲ ਭਾਵ ਕਰ ਲੋਗੇ ਵੋ ਤੋਂ ਪਹਿਲੀ ਡਿਸਕਾਊਂਟ ਮੈਂ ਤੂੰਮੈਂ ਦਿਖਾ ਰਿਹਾ ਚੀਜ਼।
ਹਮ। ਸਹੀ ਗੱਲ ਹੈ ਜੀ ਉਹੀ ਤਾਂ ਗੱਲ ਹੈ ਹਾਂ ਉਹ ਬੜਾ-ਬੜਾ ਫਰਕ ਹੁੰਦਾ ਜੀ ਇਸ ਚੀਜ਼ ਦਾ।
ਹਾਂ ਮਤਲਬ ਮੈਨੂੰ ਤਾਂ ਅਸਲੀ ਚੀਜ਼ ਛੂਕ ਕੇ ਦੇਖਣੇ ਮੈਂ ਤਜ਼ੁਰਬਸ ਵਧੀਆ ਮਹਿਸੂਸ ਚੀਜ਼ ਜਦ ਤੱਕ ਚੂੱਕ ਕੇ ਨਾ ਦੇਖਲੋ ਨਾ ਤ ਪੱਕ ਨੀ ਲੱਗਦਾ ਆ ਲੇਨਾ ਲਾ
ਬਿਲਕੁਲ ਉਹੀ ਹੈ ਨਾ ਜੋ ਜਿਹੜੀ ਅੱਖੀ ਤਖੀ ਜਿਹੜੀ ਚੀਜ਼ ਹੈ ਉੱਥੇ ਵਿਸ਼ਵਾਸ ਹੁੰਦਾ ਠੀਕ ਹੈ ਉਹ ਆਪ ਹੁਣ ਉਹੀ ਹੈ ਹੁਣ ਅਗਰ ਆਪਾਂ ਆਫ ਆਪਣਾ ਔਨਲਾਈਨ ਆਪਾਂ ਕੋਈ ਚੀਜ਼ ਮੰਗਾਈ ਹੈ ਹਾਂ ਉਹ ਕਿੰਨੀ ਮਤਲਬ ਕਿੰਨੇ ਐਡਸ ਚ ਦੇਖ ਚੁੱਕੇ ਹ ਵੀ ਹਾਂ ਕੁਝ ਚੀਜ਼ ਨਕਲੀ ਨਿਕਲ ਰਹੀ ਹੈ। ਹਨਾ ਮਤਲਬ ਉਥੇ ਫਰੋਡ ਹੋ ਰਿਹਾ, ਆਨਲਾਈਨ ਜਿਹੜੇ ਪਾਰਸਲ ਆ ਗਏ ਉਹ ਹੋ ਗਿਆ ਉਸ ਕਿਉਂਕਿ? ਇਹਨਾਂ ਨੇ ਕੋਈ ਦੇਖਿਆ ਤਾਂ ਹੈ ਨੀ, ਉਹ ਪਾਰਸਲ ਚ ਕੀ ਹੈ, ਕੀ ਨਹੀਂ। ਹੈ। ਉਹ ਬੱਸ ਇਹਨਾਂ ਨੂੰ। ਹੋ ਜਾਂਦਾ ਘਰੇ ਤੇ ਬਸ ਬਹੁਤ ਹੈ। ਬਹੁਤ ਵੱਡੀ ਚੀਜ਼ ਹੈ । ਇਹ ਵੀ
ਹਾਂ, ਬਸ ਯੋਗ ਲੋਕੋ ਕੇ ਦਿਮਾਗ ਵੀ ਵਿੱਚਏ ਬਾਰਟੀ ਚਲੋ ਔਫ ਸ਼ੋਪਿੰਗ ਥੋੜਾ ਸਾ ਘਰ ਬੈਠੇ ਹੁਣ ਜਾਂਦੀ ਹੈ। ਬਜ਼ਾਰ ਜਾਣੇ ਦੀ ਕੋਈ ਲੋੜ ਹੀ ਨਹੀਂ ਹੈ। ਬਸ ਆਉਂਦੇ ਇਸੇ ਤੋਂ ਪੈਸੇ ਵੀ। ਚੰਗੇ ਚਲੇ ਜਾਦੇ ਹੈ। ਡਬਲ ਤੋਂ
ਹਮ ਹਮ ਹਮ ਬਿਲਕੁਲ
ਟੀਵੀ ਕੁਛ ਨੀ ਦੇ ਨਾ ਕੋਈ ਵਰਾਇਟੀ ਹੈ
ਹਾਂ ਬਿਲਕੁਲ ਸਹੀ ਗੱਲ ਏ। ਇਹ ਬਿਲਕੁਲ ਸਹੀ ਗੱਲ ਹੈ। ਤੁੂੰ ਪੁਆਇੰਟ ਬਸ ਇਹੀ ਹੈ। ਪੁਆਇੰਟ ਤਾਂ ਬਹੁਤ ਸਹੀ ਚੁੱਕਿਆ ਤੁ
ਹਮ
ਗੱਲ ਤਾਂ ਇਹੀ ਹੈ ਨਾ ਕਿ, ਜੇ ਅਮਲ ਹੀ ਨਹੀਂ ਕਰ ਰਹੇ ਉਸ ਚੀਜ਼ ਤੇ ਪੁਆਇੰਟ ਦਾ ਆਪਾਂ ਚੱਕ ਲੈਂਦੇ ਹਾਂ। ਪਰ ਕੋਈ ਇਸ ਚੀਜ਼ ਤੇ ਅਮਲ ਹੀ ਨਹੀਂ ਕਰਦਾ ।
ਹਾਂ ਯਉਦੋ ਹੈ।
ਕਿਉਂਕਿ ਇਹਨਾਂ ਨੂੰ ਜਿਹੜੀ ਸਾਰੀ ਦੁਨੀਆ ਨਾ ਉਹ ਐਕਚੁਲੀ ਮੋਡਰਨਟੀ ਵਿੱਚ ਕਨਵਰਟ ਹੋ ਰਹੀ ਹੈ। ਮੋਡਰਨਿਟੀ ਉਹੀ ਹੈ ਮੋਡਰਨ ਵਰਲਡ ਆਪਣਾ ਜਿੰਨੀ ਦੇਰ ਤੱਕ ਚੇਂਜ ਹੋ ਰਿਹਾ, ਉਸ ਚੀਜ਼ ਦਾ ਉਹ ਜਿਹੜਾ ਵੀ ਮਤਲਬ ਕਿ ਮੋਡਰਨ ਵਰਲਡ ਹੈ। ਹੁਣ।
ਇਹ ਮੋਡਰਨ ਨਾਲੇ ਤੋਂ, ਸਾਰੀ ਚੀਜ਼ ਔਨਲਾਈਨ ਹੋ ਗਈ ਜ਼ਮਾਨਾ ਤੋਂ ਸਾਰਾ ਸਭ ਕੁਛ ਪਹਿਲਾਂ ਤੋਂ ਸਭ ਔਫਲਾਈਨ ਹੀ ਥਾ। ਸਾਮਣੇ ਚਲਾ ਆਣਾ ਸਾਮਣੇ ਚਲੇ ਜਾਣਾ
ਬਿਲਕੁਲ
ਕਾਮ ਕੇ ਬੀਚ ਮ ਥੋੜਾੇ ਬਿਜ਼ੀ ਹੋ ਰਿਹਾ, ਕੋਈ ਉਹ ਸਕੂਲ ਮੈਂ, ਕੋਈ ਔਫਿਸ ਬਿਜ਼ੀ, ਕੋਈ ਘਰ ਵਿੱਚ।
ਹਾਂ ਹਾਂ ਹਾਂ ਕਿਸੇ ਕੋਲ ਹੈ, ਕਿਸੇ ਕੋਲ ਟਾਈਮ ਨੀ ਹੈਗਾ।
ਕੋਈ ਚਲੋ ਬਲਿੰਕ ਕਿਟਸ ਮ ਮੰਗਵਾ ਲਿਆ ਕੁਛ ਖਾ ਐਮਾਜ਼ੋਨ। ਮੰਗਵਾ ਲਿਆ ਕਿ?
ਹਮ ਹਮ ਹਮ ਹਮ ਸਹੀ ਨਾਲੇ ਪਤਾ ਕੀ ਜਿਹੜਾ, ਹੁਣ ਆਪਣਾ ਫੈਮਿਲੀ ਦਾ, ਫੈਮਲੀ ਵਾਲਾ ਵੀ ਟਾਈਮ ਹੈ, ਨਾ ਉਹ ਵੀ ਨੀ ਰਿਹਾ ਹੁਣ ਅੱਜ ਕੱਲ ਨਾ ਇਹਨਾਂ ਦਾ ਕਰ।
ਨਹੀਂ ਮੈਨੂੰ ਤਾਂ ਸਭਤੋਂ ਚੰਗੀ ਔਫਲਾਈਨ ਹੀ ਸ਼ੋਪਿੰਗ ਲੱਗਦੀ ਹੈ। ਆਪਣਾ ਪੈਸੇ ਵਿੱਚ ਦਿੰਦੇ ਹੁਨ ਤੁਰੰਤ ਚੀਜ਼ ਆਪਣੇ ਹੱਥ ਨਾਲ ਆ ਜਾਂ
ਹਾਂ ਹਾਂ ਹਾਂ ਹਾਂ ਬਿਲਕੁਲ ਸਹੀ ਗੱਲ ਕਹੀ। ਉਹੀ ਹੈ ਹੁਣ ਚਲੋ ਜੇ ਇੱਕ ਜਾਣੇ ਆਪਾਂ ਤਾਂ ਚਲੋ ਪਲੈਨ ਕਰ ਲੈਣੀ। ਬਸ ਖੇਤ ਦੇ ਨੁਕਸਾਨ ਆ ਓਹਨੂ। ਸਾਰਾ ਇਹ ਓਹਨੀ ਦੇਰ ਤੱਕ ਨਹੀਂ ਹੋਣਾਐ ਜਿੰਨੀ ਦੇਰ ਤੱਕ ਆਪਾਂ ਇੰਪਲੀਮੈਂਟ ਨਾ ਕਰੀਏ ਇੰਪਲੀਮੈਂਟ ਕਰਨਾ ਇਸ ਚੀਜ਼ ਨੂੰ ਸੁਧਾਰਨਾ ਬਹੁਤ ਜ਼ਰੂਰੀ ਹੈ ਬਸ।
ਆਹ ਨਹੀਂ ਇਸ ਵਿੱਚ ਦੇਖੋ ਨਾ ਮੈਂ ਜਬ ਔਫਲਾਈਨ ਕਭੀ ਸ਼ੋਪਿੰਗ ਵਗੈਰਾ ਹਮ ਕਰਨੇ ਜਾਤੇ ਹੈ ਤੋਂ ਐਕ ਸੇ ਭਲੇ ਦੋ ਦੁਕਾਨੇ ਐਕਸ ਪਲੋਰ ਕਰਨੇ ਕਾ ਭੀ ਮੌਕਾ ਮਿਲ ਜਾ ਤਾਂ ਥੋੜਾ ਸਾਂ ਆਪਣੇ ਆਪ ਕੋ ਭੀ ਆਰਾਮ ਸਾ ਹੋ ਜਾਤਾ ਔਨਲਾਈਨ ਮੇ ਤੋ ਬਈ ਜੌ ਚੀਜ਼ ਤੁਮ ਦੇਖ ਰਹੇ ਹੋ ਵਹਿ ਦੇਖਨੇ ਕੋ ਮਿਲੇ ਉਸ ਸੇ ਜ਼ਿਆਦਾ ਤੋਂ ਸ਼ਨ ਬਿਨਾਂ।
ਬਿਲਕੁਲ ਬਿਲਕੁਲ ਸਹੀ ਗੱਲ ਕਹੀ ਹੈ। ਐ ਓਹੀ ਹੈ ਨਾ ਹੁਣ ਔਫਲਾਈਨ ਵਾਲਾ ਜਿਹੜੀ ਵੀ ਚੀਜ਼ਾਂ ਆਪਾਂ ਲਿਆਣੇ ਆ ਕਰਦੇ ਹ ਉਹ ਮਤਲਬ ਨਾ ਇੱਥੇ ਵਿਸ਼ਵਾਸ ਵਿਸ਼ਵਾਸ ਵਾਲਾ ਕੰਮ ਹੀ ਨੀ ਹੈਗਾ ਓਨਾਂ
ਨਾ ਆ ਨਾ ਔਨਲਾਈਨ ਮੈਂ ਤਾਂ ਵਿਸ਼ਵਾਸ ਜਿੰਦਾ ਰਹਿੰਦੇ ਆ ਕੁਛ ਵੀ ਪਤਾ ਹੀ ਨਹੀਂ ਚੱਲ
ਹਮ ਹ ਹਮ ਦੁਕਾਨਦਾਰਾਂ ਦੁਕਾਨਦਾਰਾਂ ਨੂੰ ਤਾਂ ਨੁਕਸਾਨ ਹੀ ਹੋ ਰਿਹਾ ਦੁ ਦੁਕਾਨਦਾਰਾਂ ਨੂੰ ਸਭ ਤੋਂ ਵੱਡਾ ਨੁਕਸਾਨ ਹੋ ਰਿਹਾ ਸਹੀ ਐ। ਕਿਉਂਕਿ ਉਹਨਾਂ ਦੇ ਜਿਹੜੇ ਮਾ ਮਾਰਕੀਟ ਜਿਹੜੀ ਚੱਲਣੀ ਹੁੰਦੀ ਹੈ ਉਹ ਚੱਲ ਨੀ ਰਹੀ।
ਆਹ ਯੋ ਤੋ ਹੈ।
ਔਨ ਲਾਈਨ ਮਾਰਕੀਟਿੰਗ ਚ ਜਿਹੜੀ ਅ ਪ੍ਰੋਪਰ ਜਿਹੜੀ ਸੇਲ ਹੈ ਨਾ ਇਹਨਾਂ ਦੀ ਉਹ ਸੇਲ ਗੀਰੀ ਸੇਲ ਇਹਨਾਂ ਦੀ ਬਹੁਤ ਗਿਰੀ ਹੈ ਇਹਨਾਂ ਦੀ।
ਨੀ ਮਾਰਕੀਟ ਵਿਚ ਵੀ ਬਤ ਦਾ ਸਬ ਸਭ ਮਾਰਕੀਟ ਵਿਚ ਬਹੁਤ ਬੁਰਾ ਹਾਲ ਹੁੰਦਾ ਸੀ। ਮਾਰਕੀਟ ਮੇ ਸਬਜੀ ਲੈਂਦੋ ਕੋਈ ਕਪ ਕੱਪੜਾ ਲੈਂਦੋ।
ਹੂੰ-ਹੂੰ, ਬਸ ਕੀ ਕਰੀਏ ਓਹੀ ਹੈ ਨਾ ਜਾ ਅੱਜ ਜਿੰਨਾ ਅੱਜ ਵਾਲਾ ਟਾਈਮ ਜਿਹੜਾ ਹੈਗਾ। ਆਪਨਾ ਆਪਾਂ। ਸਿਰਫ ਬਾਹਰਲੀਆਂ ਚੀਜ਼ਾਂ ਅਪਣਾਣੇ ਆ ਜਿਹਦੇ ਕਰਕੇ ਚੀਜ਼ਾਂ ਆਉਦੀਆਂ ਆਪਾਂ ਫੋਰਨ ਦੀ ਚੀਜ਼ਾਂ ਉਹ ਅਪਣਾਉਨੇ ਆ ਜ਼ਿਆਦਾ। ਹਨਾ ਜਿਹਦੇ ਕਰਕੇ ਦਿਕ ਕਰਜਾਵਾ ਆਦੀ ਹੈ ਤੇ ਉਹ ਵਾਲਾ ਐ ਜਿਹੜੇ ਬੰਦੇ ਹੈ। ਬਾਹਰਲੇ ਜਿਹੜਾ ਹੁਣ ਅ ਕੱਲ ਦੇ ਟੈਮ ਉਹ ਆਪਣਾ ਕਲਚਰ ਅਪਣਾ ਰਹੇ।
ਨਹੀਂ ਉਹ ਤਾਂ ਚੰਗੀ ਗੱਲ ਹੈ ਦੇਖੋ ਨਾ ਜਦ ਅਗਰ ਤ ਤਾਂ ਸਾਨੂੰ, ਚਾਰ ਪੈਸੇ ਬਚਾਨੇ ਦੋ ਔਫਲਾਈਨ ਤੋਂ ਜਾਨਾ ਹੀ ਪੜੇਗਾ ਅਗਰ ਚਾਰ ਪੈਸੇ ਜ਼ਿਆਦਾ ਦੇਣੇ ਤਾਂ ਔਨਲਾਈਨ,
ਹੂੰ ਉਹੀ ਹੈ ਨਾ ਇਹ ਸਾਰੀ ਪੁਰਾਣੀ ਚ, ਜਾਂਨੇ ਜਿੰਨੇ ਹਰ ਤੱਕ ਰਿਪੀਟ ਨਹੀਂ ਹੋਗੇ ਉਨੇ ਹਰ ਤੱਕ ਇਹ ਔਨਲਾਈਨ ਵਾਲਾ ਔਫਲਾਈਨ ਵਾਲਾ ਵੀ ਮਤਲਬ ਖਤਮ ਨੀ ਹੋਏਗਾਗਾ।
ਹਾਂਜੀ ਅ ਪਹਿਲੇ ਕੇ ਨਾਲ ਮੈਂ ਦੇਖੋ ਕਿਆ ਸਾਰੀ ਚੀਜ਼ ਔਨਲਾਈਨ ਕੁਝ ਵੀ ਔਨਲਾਈਨ ਦਨਾ ਆਦਾ ਕੋਈ ਖਾਨੇ ਕੀ ਚੀਜ਼ ਔਨਲਾਈਨ ਨੀ ਕੁਛ ਨੀ ਸਾਰਾ ਔਫਲਾਈਨ ਦਾ, ਮਜ਼ਾ ਵੀ,
ਹੂੰ ਬਸ ਉਹੀ ਗੱਲ ਬਸ, ਪਛਤਾ ਹੀ ਰਹੇ ਹਾਂ ਬਸ ਇਸ ਚੀਜ਼ ਨੂੰ ਪਛਤਾ ਹੁਣ ਚਲੋ ਜਿਹੜਾ ਆਪਾਂ ਟਾਈਮ ਹੈਗਾ ਉਹ ਤਾਂ ਕੱਢਣਾ ਤਾਂ ਹੈਗਾ ਹੀ ਹੈ।
ਇਨਸਾਨ ਇਸਮੇ ਵੀ ਕੋਈ ਚੰਗੇ, ਗੱਲ ਹੈ ਬੜੀ ਆਈ ਉਹ ਵੀ ਐਕਸਪੀਰੀਅੰਸ,
ਹਾਂ-ਹਾਂ-ਹਾਂ, ਇਹ ਵੀ ਹੈ ਹੂੰ, ਹਾਂ ਬਸ ਉਹੀ ਹੈ ਥੋੜਾ ਹੂੰ ਬਿਲਕੁਲ ਜਿਹੜਾ ਮਹੋਲ ਗੱਲ ਇਹ ਵੀ ਹੈ ਨਾ ਆਪ ਆਪਾਂ ਜੇ ਚੇਂਜ ਹੁੰਦੇ ਰਹਾਂਗੇ। ਤੇ, ਤੇ ਉਹ ਵੀ ਮਤਲਬ ਕਿ ਚੇਂਜ ਹੋਣਾ ਵੀ ਬਹੁਤ ਮਤਲਬ ਕਿ ਜ਼ਰੂਰੀ ਹੁੰਦੇ ਹੈ ਹ ਲਾਈਫ ਚ ਹਾਂ ਉਹ ਇਹ ਚੀਜ਼ ਜ਼ਰੂਰੀ ਹੁੰਦੀ ਹੈ ਬਸ ਇਹ ਚੀਜ਼ ਬਦਲਾਵ ਬਦਲਾਵ ਲੈਣਾ ਬਹੁਤ ਜ਼ਰੂਰੀ ਹੈ ਆਪਣੇ 'ਚ
ਹਾਂ ਨਹੀਂ ਮੈਨੂੰ ਤਾਂ ਔਨਲਾਈਨ ਮਗਰ ਮੈ ਕੋ ਸਬ ਤੋਂ ਜ਼ਿਆਦਾ ਪਸੰਦ ਹੈ ਆਪਣਾ ਬਲਿੰਕਟ ਕੁੱਛ ਖਾਣੇ ਪੀਣੇ ਕੋ ਮੰਗਵਾ ਲਿਆ ਤੁਸੀਂ ਠੀਕ ਹੈ ਅਸੀਂ ਕੱਪੜੇ ਨਾਲ ਵਿੱਚ ਤੋਂ ਕੁਝ
ਹੂੰ ਸਹੀ ਗੱਲ ਪਰ ਕੱਪੜੇ ਉਹੀ ਹੈ ਨਾ ਹਾਂ ਕੱ ਕੱਪੜੇ ਫੇਰ ਉਹੀ ਹੈ ਫਰੋਡ ਵੀ ਨਿਕਲਦਾ ਕੰਮ
ਹਾਂ ਸਭ ਕੁਵਾਲਿਟੀ ਬੇਕਾਰ ਹੋ ਜਾਂਦੀ ਹੈ ਨਾ ਕੁਆਲਿਟੀ ਜੋ ਦਿਖਾਤੇ ਹੈ ਵੋ ਹੁੰਦੀ ਨੀ
ਹੂੰ
ਸਾਮ੍ਹਣੇ ਦੇ ਦੇਖ ਕੇ ਛੂ ਕੇ ਦੇਖ ਲੋ ਲੱਗ ਕੇ ਦੇਖ ਲੋ ਆਪਣਾ ਜਬ ਤੱਕ ਖੁਦ ਕੋ ਸੈਟਿਸਫੈਕਸ਼ਨ ਨਾ ਹੋ ਤਬ ਤੱਕ ਲੈਣੇ
ਹਾਂ ਬਿਲਕੁਲ ਜੀ ਬਿਲਕੁਲ ਸਹੀ ਗੱਲ ਆ ਚਲੋ ਦੇਖੋ ਜੀ ਕੀ ਬਣਦਾ ਹੈ ਆਪਾਂ ਤਾਂ ਸਿਰਫ ਡਿਸਕਸ ਹੀ ਕਰ ਸਕਦੇ ਹੁਣ ਉਸ ਤੋਂ ਬਾਅਦ ਤਾਂ ਆਪਾਂ ਕੀ ਕਰ ਸਕਦੇ ਆ ਬਸ
ਤਾ ਏਹ ਚਲੋ ਜਿੱਤਨੀ ਬੀ ਕਭੀ ਭੀ ਸ਼ੋਪਿੰਗ ਹੋ ਤੋ ਸਾਲਾ ਔਫ
ਹੂੰ ਹੂੰ, ਬਿਲਕੁਲ ਇਸ ਚੀਜ਼ ਨਾਲ ਆਮ ਜਨਤਾ ਵੀ ਮਤਲਬ ਕਿ ਆਮ ਜਨਤਾ ਨੂੰ ਨੁਕਸਾਨ ਹੋ ਰਿਹਾ ਐਨਾਂ ਨੂੰ ਵੱਡੇ ਬੰਦਾ ਨੂੰ ਤੇ ਨੁ ਨੁਕਸਾਨ ਨੀ ਆਪਾਂ ਨੂੰ ਈ ਨੁਕਸਾਨ ਹੋ ਰਹੇ ਐ। ਗਾਹਕ ਨੂੰ।
ਚਲੋ ਬੜੀਆ ਬਹੁਤ ਖੂਬ ਕਰੇ ਇਸ ਬਾਰੇ ਗੱਲ ਠੀਕ ਹੈ ਓਕੇ ਸਤਿ ਸ੍ਰੀ ਅਕਾਲ ਜੀ, ਓਕੇ ਸਤ ਸ੍ਰੀ ਅਕਾਲ।